ਹੈਲੋ
ਹੈਲੋ?
ਸਾਸ੍ਰੀਕਾਲ ਭਾਜੀ।
ਸਾਸ੍ਰੀਕਾਲ ਦੀ।
ਹਾਂ ਠੀਕ ਓਂ?
ਹੋਰ, ਹਾਂਜੀ ਵਦੀਆ ਜੀ ਆਪ ਸੁਣਾਓ?
ਸਬ ਵਦੀਆ ਭਾਜੀ ਤੁਸੀ ਸੁਣਾਓ?
ਸਬ ਠੀਕ ਦੀ।
ਔਰ ਸੁਨਾਓ ਨਵੀ -ਤਾਜੀ? ਬਸ ਬੈਠੇ ਸੀ। ਔਰ ਕੀ ਤੁਸੀ ਸੁਨਾਓ ਨਵੀ ਤਾਜੀ?
ਓ ਓ ਆਪਣਾ ਗੱਲ ਕਰਨੀ ਸੀ ਟੈਕਨੋਲੋਜੀ ਵਗੈਰਾ ਬਾਰੇ।
ਹਾਂਜੀ -ਹਾਂਜੀ
ਬਈ ਦੇਖੋ, ਅੱਜ ਕੱਲ੍ਹ ਕਿੰਨੀਆਂ ਸੂਲਤਾਂ ਆਗੀਆਂ ਨੇ
ਹਾਂ ਸਈ ਗੱਲ ਐ ਸ
ਪੈਲਾਂ ਆਪਣਾ ਜਿੱਦਾਂ ਵਈਂ ਕੁਛ ਕੱਪੜੇ ਧੋਣ ਦੀ ਮਸ਼ੀਨਾਂ ਵਗੈਰਾ ਨਈ ਹੁੰਦੀਆਂ ਸੀ
ਬਿਲਕੁਲ ਸਈ ਗੱਲ ਐ ਪੇਲ ਲੋਕੀ ਹੱਤਾਂ ਨਾਲ ਧੋਂਦੇ ਸੀ ਸਈ ਗੱਲ ਐ।
ਕਿੰਨੀ -ਕਿੰਨੀ ਦੂਰ ਜਾਂਦੇ ਸੀ ਕੱਪੜੇ ਲੈ ਕੇ ਤਲਾਅ ਵਗੈਰਾ ਤੇ ਨੈਰਾਂ ਤੇ।
ਬਿਲਕੁਲ-ਬਿਲਕੁਲ
ਹੁਨ ਤੇ ਸਭ ਕੁਛ ਆਪਣੇ ਘਰ ਈ ਆ ਗਿਆ।
ਸਈ ਗੱਲ ਐ ਲੋਕਾ ਦੇ ਸਹੂਲਤਾਂ ਬੜੀਆਂ ਹੋ ਗਈਆਂ ਹੁਨ ਤੇ, ਬੰਦਾ ਚਲੋ ਕੈਂਦਾ ਮਸ਼ੀਨ ਨਾਲ ਧੋ ਲੀਏ ਆਟੋਮੈਟਿਕ ਆ ਗਈਆਂ, ਸੈਮੀ ਆਟੋਮੈਟਿਕ ਵਗੈਰਾ ਪੈਲੇ ਲੋਕੀ ਹੱਥਾਂ ਨਾਲ ਧੋਂਦੇ ਹੂੰਦੇ ਸੀ ਪਰੇਸ਼ਾਨ ਹੋ ਜਾਂਦੇ ਸੀ ਵਿਚਾਰੇ।
ਹਾਂਜੀ।
ਹੋਰ ਵੀ ਦੇਖਲੋ ਜਿੱਦਾਂ ਆਪਣਾ ਕਿ, ਫੋਨ ਵਗੈਰਾ ਆ ਗਏ ਨੇ
ਆ ਸਈ ਗੱਲ ਏ ਬੰਦਾ ਪੈਲੇ ਸੋਚਦਾ ਸੀ ਕਿੱਥੇ ਕਰੀਏ ਕੋਲ ਕਿਥੇ ਨਾ ਕਰੀਏ, ਮਤਲਬ ਚਿੱਠੀਆਂ ਵਗੈਰਾ ਚੱਲਦੀਆਂ ਹੁੰਦੀਆਂ ਸੀ ਸਈ ਗੱਲ।
ਕੁੱਛ ਪਤਾ ਨੀ ਚੱਲਦਾ ਸੀ ਆਪਨੇ ਰਿਸ਼ਤੇਦਾਰੀ ਚ ਕੀ ਹੋ ਰਿਆ ਕੀ ਨਈ ਹੋ ਰਿਆ।
ਬਿਲਕੁਲ ਸਈ ਅੱਜ ਕੱਲ ਔਨਲਾਈਨ ਹੋ ਗਿਆ ਤੇ ਸਭ ਕੁਛ ਵੈਸੇ ਵੀ ਹੋਰ ਕੀ।
ਹਾਂਜੀ- ਹਾਂਜੀ।
ਰੋਲਾ ਜਲਦੀ ਪੈ ਜਾਂਦਾ ਅੱਜ- ਕੱਲ। ਉ ਤੇ ਹੈ, ਹੋਰ ਸੁਨਾੳ ਵਧੀਆ ਅੱਛੀ ਗੱਲ ਏ ਟੈਕਨੋਾਲੋਜੀ ਵੱਧਦੀ ਵੀ ਏ, ਬੱਚਿਆਂ ਵਾਸਤੇ ਵੀ ਅੱਛੀ ਹੈਗੀ ਏ, ਦੇਖੋ ਪੈਲੇ ਕੁਛ ਐਸੀ ਚੀਜ਼ਾਂ ਵੀ ਸੀ ਪਤਾ ਈ ਨੀ ਹੁੰਦਾ ਸੀ ਬੰਦਿਆਂ ਨੂੰ। ਸਟੱਡੀ ਵਿਚ ਵੀ ਬੜੀ ਕੰਮ ਆ ਰੀ ਐ ਟੈਕਨੋਲੋ ਜੀ ਵਗੈਰਾ, ਬੰਦਾ ਮੋਬਾਇਲ ਏਕ ਐਸਾ ਹੋ ਗਿਆ ਵੇ, ਮਤਲਬ ਨੀਡ ਬਾਨ ਗਈ ਹਰ ਬੰਦੇ ਦੀ।
ਹਾਂਜੀ ਜੀ- ਹਾਂਜੀ ਜੀ। ਬੋਤ ਕੁਛ ਸਿੱਖਣ ਨੂੰ ਮਿਲਦਾ ਵਿੱਚੋ ਓਦੇ ਜੀ।
ਮੈਂ ਉਈ ਕੈ ਰਿਅ। ਆ ਸਿੱਖਣ ਨੂੰ ਵੀ ਮਿਲਦੈ ਬੱਚਿਆਂ ਵਾਸਤੇ ਥੋੜ੍ਹਾ ਗ਼ਲਤ ਵੀ ਹੈਗੈ ਜੇੜੇ ਜਾਦਾ ਯੂਜ ਕਰਦੇ ਆ ਵਗੈਰਾ ਦੇਖੋ।
ਅਪਣਾ- ਅਪ ਜੈਸੇ ਕਿ ਯੂਟਿਊਬ ਹੈਗੈ, ਜੋ ਮਰਜ਼ੀ ਆਪਾਂ ਵਿੱਚੋਂ ਕੁਛ ਵੀ ਰੈਸਪੀ ਵਗੈਰਾ ਸਿੱਖ ਸਕਨੇ ਹਾਂ ਹੈਨਾ।
ਬਿਲਕੁਲ- ਬਿਲਕੁਲ ਸਈ ਗੱਲ ਐ। ਜੋ ਵੀ ਏ ਯੂਟਿਊਬ ਤ ਕਾਫਾ ਮ ਕਾਫੀ ਅੱਛਾ ਸਿੱਖਨ ਨੂੰ ਮਿਲ ਜਾਂਦੈ ਬੱਚਿਆ, ਅੱਜ ਕੱਲ੍ਹ ਲੋਕੀ ਵੈਸੇ ਗੇਮਾਂ ਈ ਖੇਲਦੇ ਰੈਂਦੇ ਨੇ ਮੋਬਾਇਲ ਤੇ ਹੱਥ ਚ ਫੜਨ ਈ ਨੀ ਦਿੰਦੇ ਬੱਚੇ ਹੋਰਕੀ। ਬੰਦਾ ਕੈਂਦਾ ਚਲੋ ਥੋੜਾ ਵਿਖਾਲੋ ਬੱਚਿਆਂ ਨੂੰ ਵੀ ਚਲੋ ਵੀ ਵਿਚਾਰੇ ਟਾਈਮ ਪਾਸ ਵਗੈਰਾ ਕਰ ਲੈਂਦੇ ਆ ਪਰ ਬੱਚਿਆਂ ਵਾਸਤੇ ਇੱਕ ਅੱਛੀ ਸਕਿੱਲ ਵੀ ਹੈਗੀ ਏ ਕਿ ਕੁਛ ਸਿੱਖਨ ਨੂੰ ਵੀ ਮਿਲਦਾ ਸਕਿੱਲ ਵਗੈਰਾ ਯੂਟਿਊਬ ਤੋਂ ਵਗੈਰਾ ਤੋਂ। ਦੇਖੋ ਅੱਛੀ ਅੱਛੇ ਪਾਸੇ ਯੂਜ ਕਰੋਗੇ ਤੇ ਅੱਛਾ ਪਰ ਨਾਮ ਨਿਕਲੇਗਾ ਗੱਲ ਹੈਗਾ।
ਬਿਲਕੁਲ ਜੀ।
ਤੁਸੀਂ ਗ਼ਲਤ ਕਰੋਗੇ ਤੇ ਫੇਰ ਗ਼ਲਤ ਵੀ ਨਿਕਲਦਾ ਨਤੀਜਾ ਉਦਾ ਗਲ ਤੇ ਆ ਈ ਏ ਨਾ।
ਸਈ ਗੱਲ ਏ ਵੈਸੇ ਸਾਡੇ ਅੱਛੇ ਵਾਸਤੇ ਬਨਾਦੇ ਨੇ ਲੇਕਿਨ ਆਪਾਂ ਵਿੱਚੋ ਗ਼ਲਤ ਨਤੀਜੇ ਆਪ ਹੀ ਕੱਢ ਲੈਂਨੇ ਆ। ਹੁੰਦਾ ਤਾਂ ਵੈਸੇ ਸਾਡੇ ਅੱਛੇ ਵਾਸਤੇ ਵੀ ਬਨਾਦੇ ਨੇ ਕੁੱਛ ਵੀ ਬਨਾਦੇ ਨੇ ਤੇ।
ਬਿਲਕੁਲ -ਬਿਲਕੁਲ ਸਈ ਗੱਲ ਐ। ਟੈਕਨੋਲੋਜੀ ਏ ਟੈਕਨੋਲੋਜੀ ਦੇ ਹਿਸਾਬ ਨਾਲ ਯੂਜ ਕਰਨਾ ਚਾਈਦਾ ਨਾ ਫੋਨ ਨੂੰ ਵੀ ਗਲ ਤੇ ਐ ਹੈਗਾ ਨਾ।
ਹਾਂਜੀ।
ਦੇਖੋ ਜ਼ਿਆਦਾ ਚਲਾਵਾਂਗੇ ਇਫੈਕਟ ਵੀ ਕਰੇ ਅੱਖਾਂ ਨੂੰ ਵੀ ਬੜਾ ਇਫੈਕਟ ਕਰਦੇ ਹੈ ਮੋਬਾਈਲ ਵਗੈਰਾ ਸਕਰੀਨ ਉਹਨਾਂ ਦੀ ਹੋ ਗਈ ਲਾਈਟ ਵਗੈਰਾ ਪੈਂਦੀ ਹੈ ਅੱਖਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਚਸ਼ਮੇ ਲੱਗੇ ਨੇ ਤੁਹਾਨੂੰ ਵੀ ਪਤਾ ਹੀ ਹੈ
ਹਾਂਜੀ ਬਾਕੀ ਬੱਚਿਆਂ ਤੋਂ ਥੋੜ੍ਹਾ ਦੂਰ ਰੱਖੇ ਲੇਕਿਨ ਇਹਦਾ ਹੈ ਫਾਇਦਾ ਤੇ ਬਹੁਤ ਹੀ ਹੈਗਾ ਜੀ
ਬਿਲਕੁਲ ਸਹੀ ਗੱਲ ਹੈ
ਜਿੱਦਾਂ ਲੇਡੀਜ਼ ਹੈਗੀ ਹੈ ਸਿਲਾਈ ਵਗੈਰਾ ਸਿੱਖਣੀ ਹੋਵੇ ਇਹਨਾਂ ਨੇ ਯੂਟਿਊਬ ਤੋਂ ਕੁੱਛ ਵੀ ਡਿਜ਼ਾਇਨ ਕੱਢ ਕੇ ਆਪ ਹੀ ਕਰ ਲੈਂਦੇ ਨੇ ਆਪਣਾ ਛੋਟਾ ਮੋਟਾ
ਹਾਂ ਬਿਲਕੁਲ ਠੀਕ ਹੈ ਹੋਰ ਕੀ ਬਾਹਰ ਜਾਣ ਦੀ ਜੁਰਤ ਨਹੀਂ ਪੈਂਦੀ ਬੰਦੇ ਨੂੰ ਚਲੋ ਛੋਟਾ ਮੋਟਾ ਡਿਜਾਇਨ ਤੇ ਸਿੱਖ ਕੀ ਲੰਦਾ ਬੰਦਾ ਹੋਰ ਕੀ ਸਹੀ ਗਲ ਦੱਸੋ ਕੁੱਛ ਹੋਰ ਉਹਦੇ ਬਾਰੇ
ਹੋਰ ਆਪਣਾ ਜਿੱਦਾਂ ਕਿ ਜਿੱਦਾਂ ਆਪਾਂ ਅਪਣਾ ਓਨਲਾਈਨ ਕੋਲ ਕਰ ਲੈਂਣੇ ਹਾਂ ਵੀਡੀਓ ਕੋਲਿੰਗ ਕਰ ਲੈਂਣੇ ਆਂ ਜਿੱਦਾਂ ਪਹਿਲੇ ਕਿ ਬਾਹਰ ਜਾਂਦੇ ਸੀ ਬੰਦੇ ਸਾਡੇ ਦੇਖਣ ਨੂੰ ਤਰਸ ਜਾਂਦੇ ਸੀ ਆਪਾਂ
ਬਿਲਕੁਲ ਬਿਲਕੁਲ ਕੋਈ ਪੰਜ ਸਾਲ ਬਾਅਦ ਆ ਰਿਹਾ ਕੋਈ ਤਿੰਨ ਸਾਲਾਂ ਬਾਅਦ ਆ ਰਿਹਾ ਪਤਾ ਹੀ ਨਹੀਂ ਹੁੰਦਾ ਸੀ ਵਿਚਾਰੇ ਕਿੱਦਾਂ ਦੀ ਸ਼ਕਲ ਹੈ ਕਿੱਦਾਂ ਦੀ ਨਹੀਂ ਹੈ ਕੀ ਹੋਇਆ ਕੀ ਨਹੀਂ
ਫੇ ਦਿਨ ਵਿੱਚ ਸਾਰਾ ਦਿਨ ਨੀ ਆਪਣਾ ਸਾਹਮਣੇ ਬੇਠੈ ਜੇ ਵੇਲੇ ਹੈਗੇ ਨ ਤੇ
ਸਹੀ ਗੱਲ ਹੈ ਬੰਦਾ ਫਰੀ ਬੈਠਾ ਚਲੋ ਵੀਡੀਓ ਕੋਲ ਮਿਲਾ ਲੋ ਫਰੀ ਬੈਠਾ ਚਲੋ ਵੀਡੀਓ ਗੱਲ ਕਰ ਲਾਂ ਨਹੀਂ ਵਧੀਆ ਸਹੂਲਤ ਅੱਛੀ ਹੋ ਗਈ ਟੈਕਨੋਲੋਜੀ ਵੱਧ ਰਹੀ ਹੈ ਅੱਗੇ ਅੱਛੀ ਗੱਲ ਹੈ ਹੋਰ ਵੀ ਵੱਧੇਗੀ ਆਣ ਆਲੇ ਟਾਈਮ ਹੈ ਅੱਜ ਕੱਲ ਤੇ ਵੈਸੇ ਵੀ ਏ ਆਈ ਦਾ ਜ਼ਮਾਨਾ ਹੈਗਾ ਹੈ
ਹਾਂਜੀ
ਟੈਕਨੋਲੋਜੀ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਬੱਚਿਆਂ ਵਸਤੇ ਵੀ ਅੱਛੀ ਹੈ ਸਾਡੇ ਵਸ ਤੇ ਵੀ ਅੱਛਾ ਹੈਗੈ ਅੱਜ ਕੱਲ ਤੇ ਸਟੱਡੀ ਵਗੈਰਾ ਵੀ ਮਤਲਬ ਦੇਖੋ ਟੈਕਨੋਲਜੀ ਦੇ ਹਿਸਾਬ ਅ ਯੁ ਔਨਲਾਈਨ ਵਗੈਰਾ ਹੀ ਚੱਲਣ ਲੱਗ ਗਏ ਜ਼ਿਆਦਾ ਮੋਸਟਲੀ
ਹਾਂਜੀ ਹਾਂਜੀ ਹੋਰ ਵੀ ਦੇਖ ਲਓ ਜਿੱਦਾਂ ਆਪਣਾ ਕਿ ਮੋਬਾਈਲ ਇੱਚ ਆਪਣਾ ਪੇਟੀਐਮ ਗੂਗਲ ਪੇ ਹੋ ਗਿਆ ਤੇ ਥੇ ਜਾਣਾ ਪੈਹੇ ਕੋਲ ਰੱਖਣ ਦੀ ਜ਼ਰੂਰਤ ਨੀ ਹੈਗੀ ਸਭ ਕੁੱਛ ਵਿੱਚ ਬੈਲੇੈਂਸ ਆਪਣੇ ਕੋਲੋਂ ਹੁੰਦਾ ਹੀ ਹੈ ਜੀ
ਕੈਸ਼ ਰੱਖਣ ਦੀ ਅਜ ਕੱਲ ਜ਼ਰੂਰੀ ਲੋਕੀ ਰਖਦੇ ਨੀ ਅਜੱਕਲ ਥੋੜ੍ਹਾ ਬਹੁਤ ਲੱਗਦਾ ਚਲੋ ਆਪਣਾ ਥੋੜ੍ਹਾ ਪਰਸਨਲ ਹੋਣਾ ਚਾਹੀਦਾ ਹੈ ਪਰ ਏਹੋ ਜਈ ਕੱਲ ਦੇ ਮੇਨ ਜੋ ਹੈ ਫੋਕ ਕਸ ਉਹਦਾ ਹੀ ਚੱਲ ਗਿਆ ਔਨਲਾਈਨ ਹੀ ਚੱਲ ਗਿਆ ਛੋਟੀ ਮੋ ਮੋਟੀ ਚੀਜ਼ ਵੀ ਕਰਨੀ ਹੋਏ ਬੰਦੇ ਨੇ ਚਲੋ ਔਨਲਾਈਨ ਪੇ ਕਰ ਦੇਣੇ ਆਂ ਚਲੋ ਅੱਛੀ ਗੱਲ ਹੈ ਚੋਰੀ ਚ ਚੋਰੀ ਚ ਕਿ ਪਹਿਲੇ ਇੰਨੀ ਦੂਰ ਜਾਂਦੇ ਹੁੰਦੇ ਸੀ ਬੰਦੇ ਵੋਲਟ ਲੈ ਕੇ ਜਾਣੇ ਹੁੰਦੇ ਸੀ ਪਹਿਲੇ ਆਪਣੇ ਡੋਕੂਮੈਂਟਸ
ਸਾਡਾ ਸਾ ਬਚਾਅ ਹੋਇਆ
ਬਚਾਅ ਹੋਇਆ ਕਾਫ਼ੀ ਬਚਾਅ ਹੋਇਆ ਸਹੀ ਗੱਲ ਹੈ ਤੁਹਾਡੀ
ਉਹੀ ਹੈ ਨਾ ਹੁਣ ਬੰਦਾ ਇੰਨੀ ਦੂਰ ਜਾਂਦਾ ਹੁੰਦਾ ਸੀ ਪਹਿਲੇ ਡੋਕੂਮੈਂਟ ਸੰਭਾਲੈਂਣਾ ਅੱਜ ਕੱਲ ਸਭ ਨੇ ਆਪਣੇ ਪੀ ਡੀ ਐਫ ਬਣਾ ਕੇ ਰੱਖੀ ਕੀ ਦੀ ਮੋਬਾਇਲਾਂ ਵਗੈਰਾ ਚ ਕੁੱਛ ਵੀ ਕੁੱਛ ਵੀ ਜਰੂਰਤ ਹੋਏ ਬੰਦਾ ਜਿੱਥੋਂ ਮਰਜ਼ੀ ਜਾ ਕੇ ਕਢਵਾ ਲੇ ਆਪਣਾ ਪ੍ਰਿੰਟ ਆਊਟ ਕਢਵਾ ਲੇ
ਹਾਂਜੀ ਹਾਂਜੀ
ਮੋਬਾਇਲਾਂ ਦਾ ਐ ਤੇ ਫ਼ਾਇਦਾ ਹੋਇਆ ਕਈ ਬੰਦਿਆਂ ਨੂੰ ਔਨਲਾਈਨ ਸ਼ੋਪਿੰਗ ਵਗੈਰਾ ਵਾਸਤੇ ਵੀ ਬੋਤ ਅੱਛੀ ਗੱਲ ਹੋ ਗਈ ਹੈ ਨਹੀਂ-ਤੇ ਕਈ ਵਾਰ ਬੰਦਾ ਮਨ ਕਰਦਾ ਕਿ ਚਲੋ ਯਾਰ ਅੱਜ ਨੀ ਜਾਣਾ ਕਿੱਥੇ ਚਲੋ ਘਰ ਹੀ ਮੰਗਵਾ ਲੈਂਨੇ ਆ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ
ਘਰ ਬੈਠੇ ਹੀ ਚੀਜ਼ਾਂ ਲੋਕਾਂ ਨੂੰ ਅੱਜ ਕੱਲ ਮਿ
ਸਭ ਕੁਛ ਸੂਲ ਤਾਂ ਉਹੀ ਬਈ ਕਹਿੰਨ ਦਾ ਮਤਲ ਟੈ ਟੈਕਨੋਲੋਜੀ ਬੋਤ ਵੱਧ ਗਈ ਹੈ ਜੀ ਹੋਰ ਜਿੱਦਾਂ ਸ਼ੁਰੂ ਤੋਂ ਤੇ ਸਭ ਸਭ ਤੋਂ ਪਹਿਲਾਂ ਤਾਂ ਉਹੀ ਜੈਦਾ ਆਏ ਜਿੱਦਾਂ ਮਿਕਸਰ ਜੂਸਰ ਆਏ ਕਿਦਾ ਪਹਿਲੇ ਦਿੱਕਤ ਹੁੰਦੀ ਸੀ ਪਿਆਜ ਕਟਨੇ ਵਗੈਰਾ ਜਨਾਨੀਆਂ ਨੂੰ ਦੋਰੀ ਸੋ ਵਿਚ ਕੱਟਦੀਆਂ ਸੀ ਇਹ ਪੀਂਦੀਆਂ ਸੀ ਤਾਂ ਤਿਆਰ ਹੁੰਦਾ ਸੀ ਮਤ ਮਸਾਲਾ ਅੱਜ ਕੱਲ ਤੇ ਆਪਣਾ ਇੱਕ
ਆ ਇੱਕ ਦੋ ਮਿੰਟ ਗ੍ਰੈਂਡ ਕਰੋ ਤੇ ਸਭ ਕੁਸ਼ ਸ ਕੋਈ ਨਿਕਲ ਕੇ ਬਾਹਰ ਹੋਰ ਕੀ
ਹਾਂ ਹੋਰ ਉਹ ਦੇਖਲੋ ਜਿੱਦਾਂ ਇਲੈਕਟ੍ਰਿਕ ਚੁੱਲਾ ਇੰਡਸ਼ਕਨ ਦਾ ਵੀ ਬੋਤ ਫੈਦਾ ਹੈਗਾ ਜੀ
ਹੁ ਫੈਦਾ ਤੇ ਹੈ ਈ ਏ ਸਹੀ ਗੱਲ ਹੈ ਜਨਾਨੀਆਂ ਨੂੰ ਥੋੜ੍ਹੀ ਮੁਸ਼ਕਲ ਕੰਮ ਸੀ ਉਹ ਅਸਾਨ ਹੋ ਗਏ ਨੇ ਅੱਜ ਕੱਲ
ਬੋਤ ਫੈ਼ਦਾ ਹੋਇਆ ਜੀ
ਸਹੀ ਗੱਲ ਟੈਕਨੋਲੋਜੀ ਵੱਧ ਰਹੀ ਹੈ ਜਿੱਦਾਂ ਜਿੱਦਾਂ ਵੱਧ ਰਈ ਐ ਜ਼ਿੰਦਗੀ ਅਸਾਨ ਵੀ ਹੋਈ ਜਾ ਰਹੀ ਹੈ ਕਈਆਂ ਆਸਤੇ ਮੁਸ਼ਕਿਲ ਵੀ ਹੋਈ ਜਾਂਦੀ ਹੈ ਦੇਖੋ ਹੁਣ ਕੁਛ ਫੈਕਟ਼ ਵਿੱਚ ਅਗਰ ਵਰਕਰ ਹੈਗੇ ਨੇ ਜਿਸ ਤਰ੍ਹਾਂ ਕੁਸ਼ ਕੰਮ ਐਸੇ ਹੈਗੇ ਐ ਜਿਹੜੇ ਮਤਲਬ ਲੋਕੀ ਪਹਿਲੇ ਜੈਦਾ ਬੰਦੇ ਲਾਂਦੇ ਹੁੰਦੇ ਸੀ ਕੰਮ ਕਰਾਣ ਆਸਤੇ ਅੱਜ ਕੱਲ੍ਹ ਉਹੀ ਕੰਮ ਮਸ਼ੀਨਾਂ ਕਰਨ ਲੱਗ ਗਈਆਂ ਉਹਨਾਂ ਦਾ।
ਹੂੰ
ਦੇਖਿਆ ਜਾਏ ਤਾਂ ਵਧੀਆ ਵੀ ਹੈਗਾ। ਥੋੜ੍ਹਾ ਖਰਾਬ ਵੀ ਹੈਗਾ ਗਲਤ ਹੈਗੇ ਆ ਅ ਚੀਜ਼ ਦੇ ਗੁਨ ਵੀ ਹੁੰਦੇ ਆ ਅਵਗੁਨ ਵੀ ਜ਼ਰੂਰ ਹੁੰਦ ਹੁੰਦੇ ਵੀ ਆ ਬੰਦੇ ਦੇ, ਚਾਹੇ ਅਸੀਂ ਨੁਕਸਾਨ ਵੀ ਜ਼ਰੂਰ ਹੁੰਦਾ ਵੇ, ਚਾਹੇ ਜੈਹੜਾ ਮਰਜ਼ੀ ਕੰਮ ਕਿਉਂ ਨਾ ਹੋਵੇ। ਹੋਰ ਸੁਣਾਓ ਮੌਸਮ ਠੀਕ ਤੁਹਾਡੇ ਉੱਥੇ ਅੱਜ?
ਹਾਂਜੀ ਮੌਸਮ ਥੋੜ੍ਹਾ ਜਿਹਾ ਬਣਿਆ ਝੜ ਜਿਹਾ ਬਣਿਆ ਐ।
ਅੱਛਾ ਝੜ ਬਣਿਆ ਬਰਸਾਤ ਲੱਗ ਰਿਹਾ ਆਏਗੀ ਅੱਜ ਐ।
ਹਾਂ ਬਾਕੀ ਆਈ ਨੀ।
ਆਈ ਨੀ ਚੱਲੋ ਥੋੜੀ ਸ਼ਾ ਉਹ ਸਗੋਂ ਗਰ ਸਗੋਂ ਗਰਮੀ ਹੋ ਜਾਂਦੀ ਉਹ ਐਵ ਦਾ ਮੌਸਮ ਹੋਵੇ ਨਾ ਸਗੋਂ ਗਰਮੀਂ ਹੋ ਜਾਂਦੀ ਏ ਬਰਸਾਤ ਜਦੋਂ ਤੀਕਨ ਨੀ ਪਏਗੀ ਤਾਂ ਤੀਕਨ ਠੀਕ ਈ ਨੀ ਹੋਏਗਾ। ਹੋਰ ਗਏ ਨੀ ਅੱਜ ਕਿੱਥੇ ਸੰਡੇ ਹੈਗਾ ਸੰਡੇ ਛੁੱਟੀ ਹੁੰਦੀ ਅੱਜ ਕੱਲ?
ਲੈ ਗਏ ਬੱਚੇਆਂ ਨੂੰ ਗੁਰਦੁਆਰੇ ਲੈ ਗਏ ਸੀ।
ਅੱਛਾ ਗੁਰਦੁਆਰੇ ਹੋ ਆਏ ਚਲੋ ਵਧੀਆ ਗੱਲ ਏ ਹੋਰ ਕੀ।
ਸਾਡੇ ਇੱਧ ਗੁਰੂਦੁਆਰੇ ਲੈ ਗਏ ਸੀ ਬੋੜੀਆ ਸਾਹਿਬ।
ਅੱਛਾ ਅੱਛਾ ਅੱਛਾ ਅੱਛਾ ਚਲੋ ਅੱਛੀ ਗੱਲ ਐ ਹੋਰ ਕੀ ਬੱਚਿਆਂ ਨੂੰ ਲੈ ਲੈ ਕੇ ਜਾਨਾ ਚਾਹੀਦਾ ਗੁਰਦੁਆਰੇ ਵੀ ਹੋਰ ਕੀ।
ਉਹੀ ਦੇਖੋ ਪਹਿਲੇ ਆਪਾਂ ਸੋਚਦੇ ਸੀ ਕਿ ਜਾਈਏ ਕਿੱਦਾਂ। ਬੱਚੇ ਨਾਲ ਹੈਗੇ ਨੇ ਬਾਹਰੋਂ ਆਟੋ ਮਿਲੇ ਨਾ ਮਿਲੇ ਹੁਣ ਜਿੱਦਾਂ ਉਹੀ ਟੈਕਨੋਲੋਜੀ ਗੱਡੀਆਂ ਮਿਲ ਗਈਆਂ ਬਾਈਕਾਂ, ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਮਿਲਗੀ ਕਾਰ ਤੇ ਆਪਣਾ ਗਏ ਸੀ ਲੈ ਕੇ ਬੱਚਿਆਂ ਨੂੰ, ਬੱਚੇ ਵੀ ਖ਼ੁਸ਼ ਹੋ ਗਏ। ਘੰਟਾ ਇੱਕ ਅੰਦਰ ਅੱਧਾ ਘੰਟਾ ਬੈਠੇ, ਧੁੱਪ ਤੋਂ ਬਚ ਗਏ।
ਨਹੀਂ ਠੀਕ ਐ, ਓਹੀਓ ਟੈਕਨੋਲੋਜੀ ਦੀ ਗੱਲ ਐ ਪਹਿਲੇ ਬੰਦਾ ਸੋਚਦਾ ਹੁੰਦਾ ਸੀ ਜਿਹਦੇ ਤੇ ਜਾਵਾਂਗੇ, ਬਾਈਕ ਵੇਲੇ ਜਾਂ ਓਟੋ ਤੇ ਜਾਂਵਾਂਗੇ ਅੱਜ ਕੱਲ ਸਹੂਲਤਾਂ ਬੜੀਆਂ ਹੋ ਗਈਆਂ ਨੇ। ਬੰਦਾ ਕਹਿੰਦਾ ਚੱਲ ਕਾਰ ਚੁੱਕੋ ਤੇ ਫਟਾਫਟ ਹੋ ਆਓ, ਚਾਹੇ ਬਰਸਾਤ ਏ ਚਾਹੇ ਧੁੱਪ ਧੁੱਪ ਐ।
ਧੁੱਪ ਐ।
ਬੰਦਾ ਘੁੰਮ ਫਿਰ ਆਂਦਾ ਆਪਣੀ ਗੱਡੀ ਹੋਵੇ ਨਾ ਬੰਦੇ ਕੋਲ ਬਸ ਵਗੈਰਾ ਅੱਛਾ ਐ।
ਘਰੋਂ-ਘਰੋਂ ਬੈਠੇ ਆ ਸਿੱਧਾ ਗੁਰਦੁਆਰਾ ਸਾਹਿਬ, ਗੁਰਦੁਆਰੇਓ ਬੈਠੇ ਆ
ਬਿਲਕੁਲ, ਬਿਲਕੁਲ। ਹੋਰ ਕਿੱਥੇ ਜਾਣਾ ਬੰਦਾ ਨੇ, ਸੰਡੇ ਹੁੰਦਾ ਹੋਰ ਬੰਦਾ ਕਿੱਥੇ ਜਾਏ ਹੋਰ ਕੀ। ਪੂਰੇ ਦਿਨ ਬੰਦਾ ਕੰਮ ਕਰਦਾ ਹੁੰਦਾ, ਸੰਡੇ ਫ੍ਰੀ ਹੁੰਦਾ ਆ।
ਉਹੀ ਬਸ।
ਉਹੀ ਇਹ ਬੰਦਾ ਕਹਿੰਦਾ ਚਲੋ ਬੱਚਿਆਂ ਨੂੰ ਘੁੰਮਾ ਲਿਆਉ।
ਹੋਰ ਤੁਸੀਂ ਸੁਣਾਓ?
ਬਸ ਸਭ ਵਧੀਆ ਕਿਰਪਾ ਮਾਲਿਕ ਦੀ ਹੋਰ ਕੀ। ਬਣੀਆ, ਹਾਂ ਮੌਸਮ ਬਣਿਆ ਦਾ ਸਾਡੇ ਵੀ ਇ ਤੇ ਬੰਨਿਆ ਦਾ ਬਈ ਉਹ ਤੁਹਾਡੇ ਵਰਗਾ। ਬਰਸਾਤ ਨਹੀਂ ਹੋ ਰਹੀ ਬਸ, ਮੌਸਮ ਠੀਕ ਬਣਿਆ ਦਾ।
ਅੱਛ
ਕੋਈ ਨੀ ਸ਼ਾਮੀ ਦੇਖਾਂਗੇ ਘੁੰਮਣ ਜੀਮ ਜਾਵਾਂਗੇ ਹੋਰ ਕੀ। ਹੋਰ ਸੁਣਾਓ ਸਭ ਵਧੀਆ ਘਰ
ਚਲੋ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਭਾਜੀ ਸਤਿ ਸ਼ੀ੍ ਅਕਾਲ। ਸਤਿ ਸ਼੍ਰੀ ਅਕਾਲ। ਹ